ਹੈਲੋ, ਹਾਂਜੀ ਸਸਰੀ ਕਾਲ ਜੀ।
ਹੈਲੋ,
ਹੈਲੋ, ਹਾਂਜੀ ਸਸਰੀ ਕਾਲ ਜੀ।
ਹੈਲੋ,
ਹੈਲੋ, ਹਾਂਜੀ ਸਸਰੀ ਕਾਲ ਜੀ। ਹੈਲੋ, ਹੋ
ਵਾਅ
ਹੈਲੋ, ਹੈਲੋ ਹਾਂਜੀ, ਸਸੀ ਕਾਲ ਜੀ। ਹੈਲੋ, ਹਾਂਜੀ ਵਦੀਆ-ਵਦੀਆ ਜੀ ਤੁਸੀਂ ਸਨਾਓ ਸਸੀ ਕਾਲ ਜੀ।
ਕਿਵੇਂ ਓਂ?
ਹਾਂਜੀ-ਹਾਂਜੀ ਵਦੀਆ ਜੀ ਵਾਜ਼ ਨੀ ਆ ਰਈ।
ਹਾਂਜੀ-ਹਾਂਜੀ।
ਬਾਸੀ
ਤੁਆਡੀ ਨਾ ਘੱਟ
ਓਕੇ-ਓਕੇ ਜੀ ਠੀਕ ਹੈ, ਹੁਣ ਆਏ ਜੀ ਠੀਕ। ਹਾਂਜੀ- ਹਾਂਜੀ, ਹਾਂਜੀ
ਵਿਆਹ ਦੇ ਟੋਪਿਕ ਦੇ ਉੱਤੇ ਗੱਲ ਕਰਦੇ ਆ। ਹਾਂਜੀ, ਵਿਆਹ ਦੇ ਟੋਪਿਕ ਤੇ ਗੱਲ ਕਰੀਏ। ਜੀ ਜਿਵੇਂ ਹੁਣ ਦੇਖੋ ਤੁਹਾਨੂੰ ਪਤਾ ਹੀ ਆ ਕਿ ਪਹਿਲੇ ਜਮਾਨੇ ਚ ਕਿਵੇਂ ਦੇ ਵਿਆਹ ਹੁੰਦੇ ਸੀ ਹਨਾ।
ਹਾਂਜੀ।
ਤੇ ਹੁਣ ਅੱਜ-ਕੱਲ੍ਹ ਦੇ ਵਿਆਵਾ ਚ ਦੇਖੋ ਕਿੰਨਾ ਫ਼ਰਕ ਪੈ ਚੁੱਕਿਆ। ਪਹਿਲਾਂ ਤਾਂ ਦੇਖੋ ਅਗਰ ਸੁਣਿਆ ਜਾਵੇ ਜਿਵੇਂ ਹੁਣ ਆਪਾਂ ਆਪਣੇ- ਮੰਮੀ ਡੈਡੀ ਹੁਨਾ ਦੇ ਸੁਣਦੇ ਆ ਕਿ ਉਦੋਂ ਤਾਂ ਬਰਾਤਾਂ ਚਲੋ ਪੰਜ-ਪੰਜ ਦਿਨ ਰਹਿੰਦੀਆਂ ਸੀ ਹਫਤਾ ਹਫ- ਤਾਂ ਰਹਿੰਦੇ ਸੀਗੇ ਤੇ ਪਹਿਲਾਂ ਤਾ ਦੇਖ ੳਵੀ ਜਿਵੇਂ ਉਹ ਲੇਡੀਜ਼ ਸੀ ਜੋ ਵੀ ਕਲ ਘੁੰਗਟ ਕੱਢ ਕੇ ਰੱਖ- ਰੱਖਦੇ ਸੀ ਜਿਵੇਂ ਫੇਰਿਆ ਵਗੈਰਾ ਤੇ ਵੀ ਪੂਰੇ ਵਿਆਹ ਚ ਲਗਾ ਲੋ।
ਹਾਂਜੀ ਬਿਲਕੁਲ ਜੀ ਬਿਲਕੁਲ।
ਦੇਖੋ ਅੱਜ-ਕੱਲ੍ਹ ਤਾਂ ਤੁਹਾਨੂੰ ਪਤਾ ਹੀ ਆ ਕਿ ਲਹਿਗੇ ਵੀ ਲਗਾ ਲੋ ਆਪਾਂ ਕਿਸ ਤਰ੍ਹਾਂ ਦੇ ਪਾਂਦੇ ਆ। ਅਹ ਹਨਾ ਸਭ ਦੀਆਂ ਆਪਨੀਆਂ-ਆਪਨੀਆਂ ਡਰੈਸਾਂ ਹੁੰਦੀਆਂ ਵੀ ਕੋਈ ਹੋ ਇਹ ਅਗਰ ਦੇਖਿਆ ਜਾਵੇ ਪਹਿਲਾਂ ਵਾਲਾ ਰੀਤੀ ਰਿਵਾਜ਼ ਤਾਂ ਕੋਈ ਰਿਹਾ ਹੀ ਨਹੀਂ ਹੈਗਾ ਹੁਨ।
ਨਹੀਂ ਜੀ ਨਹੀਂ ਉਹ ਬਿਲਕੁਲ ਮਤਲਬ ਬਦਲਾਵ ਕਾਫ਼ੀ ਜੈਦਾ ਬਦਲਾਵ ਆਇਆ ਹੋਇਆ ਇਹਦੇ ਵਿੱਚ ਹਾਂਜੀ ਤੇ ਹੁਣ ਮਹਿੰਗਾਈ ਵੀ ਏ। ਪਹਿਲਾਂ ਉਹ ਚੀਜ਼ ਨਹੀਂ ਸੀ ਹਾਂਜੀ।
ਹਾਂਜੀ ਪਹਿਲਾਂ ਤਾਂ ਦੇਖੋ ਆਪਾਂ ਅਗਰ ਲੇਡੀ- ਦੀ ਗੱਲ ਕਰਇਏ ਸੂਟ ਪਾਂਦੀਆਂ ਸੀਗੀਆਂ ਵਿਆਹਾਂ ਟਾਈਮ। ਮੰਨ ਲਓ ਹੁਣ ਮੈਂ ਜਿਵੇਂ ਅਪਣੀ ਮੰਮੀ ਦੀ ਐਲਬਮ ਦੇ ਕੇ ਦੇਖੋ। ਮੇਰੇ ਮੰਮੀ ਨੇ ਹੁਣ ਦੇਖੋ ਸੂਟ ਈ ਪਾਇਆ ਹੋਇਆ ਸੀ। ਬਸ ਚਲੋ, ਰੈਡ ਕਲਰ ਦਾ ਇਹ ਤਾਂ ਚਲੋ ਸ਼ੁਰੂ ਤੋਂ ਹੀ ਆਵਾਜ਼ ਆਈ ਸਹੀ ਹਾਂਜੀ ਵੀ ਰੈਡ ਕਲਰ ਦਾ
ਉਪਰੋਂ ਹਾਂਜੀ ਉਪਰੋਂ ਘੁੰਡ ਵੀ ਕੱਢੇ ਜਾਂਦੇ ਸੀਗੇ। ਹਾਂਜੀ ਤੇ ਅੱਜ ਕੱਲ ਦੇਖ ਲੋ।
ਫੁੱਲ ਵਗੈਰਾ ਲਗਾਏ ਜਾਂਦੇ ਸੀਗੇ। ਕਿ ਕਿੰਨਾ ਕੁਸ਼ ਲਗਾਦੇ ਸੀਗੇ ਪਹਿਲਾਂ।
ਹੁ
ਤੇ ਤੁਸੀਂ ਪੰਜਾਬੀ ਤੇ ਸੋਣੀਈ ਆਈਬਰੋ ਤੇ ਉਹਦੇ ਹਨਾ ਬਿੰਦੀਆਂ ਵਗੈਰਾ ਲਗਾਂਦੇ ਸੀ ਦੇਖੋ। ਛੋਟੀਆਂ-ਛੋਟੀਆਂ
ਬਿੰਨੀਆਂ ਲੈ ਹਾਂਜੀ ਹਾਂਜੀ ਅੱਜ ਕੱਲ੍ਹ ਉਹ ਚੀਜ਼ ਹੈ ਹੀ ਨੀ ਹੈ ਜੀ।
ਅੱਜ-ਕੱਲ ਤਾਂ ਦੇਖੋ ਰਵਾਜ਼ ਹੋ ਗਿਆ ਇੱਕ ਤਰ੍ਹਾਂ ਨਾਲ ਪੂਰਾ। ਤੇ ਅਗਰ ਆਪਾਂ ਉਹ ਦੇਖਦੇ ਹਾਂ ਚਲੋ ਹੁਣ ਤਾਂ ਆਪਾਂ ਨੂੰ ਵੀ ਕਿੰਨਾ, ਉਹ ਹੁੰਦਾ ਕਿ ਦੇਖਿਓ ਕਿਵੇਂ ਦੇ ਲੱਗ ਰਹੇ ਨੇ ਵਿਆਹ ਦੇ ਵਿੱਚ ਜੇ- ਅਪਣੇ ਛੋਟੇ ਭੈਣ ਭਾਈਆਂ ਨੂੰ ਲਗਾ ਲੋ ਕਿਸੇ ਦੇ ਵਿਆਹ ਚ ਦੇਖਦੇ ਹਾਂ ਆਪਾਂ ਪਹਿਲਾਂ ਵਾਲੀ ਐਲਬਮਾਂ।
ਹਾਂਜੀ ਬਿਲ
ਤਾਂ ਆਪਾਂ ਨੂੰ ਦੇਖੋ ਕਿੰਨਾ ਫੀਲ ਹੁੰਦਾ ਹਨਾ। ਕਿ ਲੋਕ ਕਹਿਾਂ ਦੇਖੋ ਐਵੇ ਦੇਖ ਲਦੇ ਸੀਗੇ
ਹਾਂਜੀ।
ਹਾਂਜੀ, ਅੱਜ-ਕੱਲ੍ਹ ਤੁਸੀਂ ਦੇਖ ਲਓ। ਜੇ ਆਪਾਂ ਇਸ ਤਰ੍ਹਾਂ ਬਣ ਕੇ ਜਾਵਾਂਗੇ ਤੇ, ਕਿਸੇ ਨੇ ਕਹਿਣਾ ਆਹ ਕੀ? ਹਾਂਜੀ। ਇਹਨਾਂ ਦੀ ਕੋਈ ਉਹ ਵੈਲ-
ਹਾਂਜੀ-ਹਾਂਜੀ। ਇਸ ਤਰ੍ਹਾਂ ਤਾਂ ਦੇਖੋ, ਹੁਣ ਆਪਾਂ ਘਰੇ ਨੀ ਰਹਿੰਦੇ। ਹੈਗੇ। ਅਗਰ ਆਪਾਂ ਹਿਸਾਬ ਲਗਾਈਏ। ਅੱਜ-ਕੱਲ੍ਹ ਹੈਲੋ।
ਹਾਂਜੀ। ਸਹੀ ਗੱਲ
ਚਲੋ ਪਿੰਡਾਂ ਚ, ਤਾਂ ਆਪਾਂ ਫੇਰ ਵੀ ਕਹਿ ਦੇਣੇ ਆ ਸ਼ਹਿਰਾਂ ਚ ਤਾਂ ਤੁਹਾਨੂੰ ਪਤੀਆਂ ਦੇਖੋ, ਕਿਉਂਕਿ ਲੇਡੀਜ਼ ਕਿੰਨੀ ਐਨ ਵਧੀਆ। ਆਪਣਾ ਰਹਿੰਦੀ ਨੇ ਪਿੰਡਾਂ ਵਾਲਿਆਂ ਇਹ ਹੁੰਦਾ ਕਿ ਕਿਹੜਾ ਆਪ ਨੇ ਕਦੇ ਕਿਤੇ ਬਾਹਰ ਜਾਣਾ। ਕਿ ਚਲੋ ਜਦੋਂ ਬਾ
ਬਿਲਕੁਲ-ਬਿਲਕੁਲ
ਹੁਣ ਜਿਵੇਂ ਅਗਰ ਵਿਆਹ ਦੇ ਫੰਕਸ਼ਨਾਂ ਦੀ ਗੱਲ ਕਰੀਏ। ਆਪਾਂ ਉਹ ਫੰਕਸ਼ਨ ਵੀ ਪਹਿਲਾਂ ਦੇਖੋ ਇੰਨੇ ਫੰਕਸ਼ਨ ਹੁੰਦੇ ਨੀ ਸੀਗੇ। ਹੁਣ ਅੱਜ ਕੱਲ੍ਹ ਚਲੋ ਫ਼ੰਕਸ਼ਨ ਹੁੰਦੇ ਵੀ ਸੀ। ਅਗਲਾ ਇੱਕੋ ਡਰੈੱਸ ਨਾਲ਼ ਦੇਖ ਲੈਂਦਾ ਸੀ। ਵਧੀਆ।
ਬਿਲਕੁਲ ਜੀ-ਬਿਲਕੁਲ ਔਰ ਸਿੰਪਲ ਸਾਦਗੀ ਈ ਸਭ ਤੋਂ ਵਧੀਆ ਸੀ। ਹਾਂਜੀ, ਅੱਜ ਕੱਲ੍ਹ ਤਾਂ ਬਸ
ਅੱਜ ਕੱਲ੍ਹ ਦੇਖਿਆ ਜਾਵੇ। ਹੁਣ ਦੇਖਲੋ, ਹਲਦੀ ਦੀ ਰਸਮ ਲੱਗ ਹੋਈ। ਮੈ ਜਦੀ ਰਮ ਲੱਗ ਹੋਏਗੀ ਹਨਾ। ਆਪਣਾ ਤੇ ਇਹ ਬੈਂਗਲ ਸੈਰੇਮਨੀ ਲੱਗ ਹੋਏਗੀ। ਤੇ ਅਲੱਗ-ਅਲੱਗ ਡਰੈੱਸ ਚਾਹੀਦੀ ਹੋਗੀ। ਆਪਾਂ ਨੂੰ।
ਬਿਲਕੁਲ ਚਾਰ -ਪੰਜ ਦਿਨ ਤੁਸੀਂ ਦੱਸੋ, ਕੀ ਵਿਆਹ ਚੱਲਦਾ ਵਾ।
ਹਾਂਜੀ ਤੇ ਵਿੱਚ ਦੇਖੋ। ਹੁਣ -ਹੁਣ ਹੱਜ ਕੱਲ੍ਹ ਹਰ ਇੱ ਕੋਈ ਚਾਹੇ ਕਿਵੇਂ ਦਾ ਵੀ ਵਿਆਹ ਕਰਦਾ। ਅਗਲਾ‌ ਵਿੱਚ ਇੱਕ ਦਿਨ ਦੀ ਰੈਸਟ ਰੱਖਦਾ ਹੀ ਰੱਖਦਾ।
ਰੱਖਦਾ। ਹਾਂਜੀ, ਬਿਲਕੁਲ ਸਹੀ ਗੱਲ ਜੀ ਬਰਾਤ ਦਾ
ਖਣੀ ਹਨਾ। ਇੰਨੇ ਦਿਨ ਵਿਆਹ ਨੂੰ ਚਲਾਈ ਰੱਖੋ ਦੇਖੋ।
ਉਹ ਪਤਾ ਕਿ ਦੀਦੀ ਇੰਨੇ ਦਿਨ ਬੰਦਾ ਉਹਨਾਂ ਦੇ ਵਿਆਹ ਦੇ ਵਿੱਚ ਬੰਨਿਆ ਜਾਂਦਾ ਏ। ਨਾ ਤਾਂ ਉਹ ਛੱਡ ਕੇ ਆ ਸਕਦਾ ਏ, ਨਾ ਉੱਥੇ ਰਹਿ
ਦੇਖੋ, ਅੱਜ ਕੱਲ੍ਹ ਪਰ ਇਹ ਚੀਜ਼ ਆ ਵੀ ਸਭ ਕੋਲ਼ ਆਪਣੇ -ਆਪਣੇ ਸਾਧਨ ਹੋ ਗਏ। ਸਭ ਕੋਲ਼ ਏਦਾਂ ਕੋਈ ਨੀ ਅਗਲ ਫੰਕਸ਼ਨ ਮਿਲਾ ਕੇ ਨਾ। ਚਿਰ ਦਸ ਵਜੇ ਜਾਣਾ ਹੋਵੇ ਰਾਤ ਨੂੰ ਚੱਲਿਆ ਜਾਂਦਾ ਦੇਖੋ।
ਚੱਲਿਆ ਜਾਂਦਾ। ਬਿਲਕੁਲ -ਬਿਲਕੁਲ ਦੀਦੀ।
ਜਾਂਦਾ ਵੀ ਮੇਨ-ਮੇਨ ਜਿਹੜੇ ਹੁੰਦੇ ਨੇ, ਗੱਲ ਉਹ ਭੈਣਾਂ ਵਗੈਰਾ ਅੱਜ ਕੱਲ੍ਹ ਤਾਂ ਦੇਖੋ। ਭੈਣਾਂ ਵੀ ਘੱਟ ਹੀ ਰਹਿੰਦੀਆਂ ਨੇ ਵਿਆਹਾਂ ਦੇ ਵਿੱਚ ਚ ਕਿਉਂਕਿ ਸਭ ਦੇ ਬੱਚੇ ਪੜ੍ਹਦੇ ਨੇ ਦੇਖੋ ਓ।
ਬੱਚੇ ਆ। ਹਾਂਜੀ ਦੀਦੀ ਪਿੱਛੇ ਫੈਮਿਲੀ ਆ। ਇਨਲੋ ਮਤਲਬ ਸੱਸ ਰਾ ਉਹਨਾਂ ਨੂੰ ਕਿਵੇਂ ਹਨਾ। ਉਹਨਾਂ ਨੇ ਮਤਲਬ ਆਪ ਆਪਾਂ ਸਾਰਿਆਂਨ ਇੱਕ ਸਾਬ ਨਾਲ ਬੱਝ ਹੋਏ ਆ। ਦੀਦੀ ਆਪਾਂ ਕੀਬ ਕਬੀਲਦਾਰੀ ਕਹਿੰਦੇ ਆ ਨਾ। ਦੀਦੀ ਉਹ ਚੀਜ਼ ਚ
ਹਾਂਜੀ ਹਾਂਜੀ ਹਾਂਜੀ ਭੂਰ ਹੀ ਲਗਾ ਲੋੋ ਹੁ। ਹੁਣ ਕੁਛ ਦੀ ਆਹੀ ਜ਼ਿੰਮੇਵਾਰੀ ਹੁੰਦੀ ਹੈ। ਕਿ ਮੱਝਾਂ ਵਗੈਰਾ ਰੱਖੀਆਂ ਹੁੰਦੀਆਂ ਮੰਨ ਲਓ। ਵਿਆਹ ਚ ਗਏ ਨੇ ਤਾਂ ਉਹਨਾਂ ਨੂੰ ਟਾਈਮ ਸਿਰ ਆਣਾ ਪੈਂਦਾ। ਕਿਉਂਕਿ ਧਾਰਾਂ ਵਗੈਰਾ ਕੱਢਣੀਆਂ ਦੇਖ ਲਓ। ਕਿਉਂਕਿ ਸਾਨੂੰ ਯਾਦ ਆ ਸਾਡੇ ਨਾਲ ਨਾ ਇ ਕ ਮਾਸੀ ਦਾ ਘਰ ਸੀ ਉਹਨਾਂ ਦੀ ਜਾਣੀ ਕਿ ਪੇਕੇ ਕਾਫ਼ੀ ਦੂਰ ਸੀਗੇ ਦੇਖੋ। ਤੇ ਉਹਨਾਂ ਦੀ ਭਤੀਜੀ ਦਾ ਵਿਆਹ ਸੀ ਲਗਾ ਲੋ ਭਾਣ ਜੀ ਦਾ ਪਤਾ ਨੀ, ਤੇ ਉਹ ਚਲੇ ਗਏ ਪਰ ਉਹਨਾਂ ਨੇ ਦੇ ਓ ਸਵੇ ਮੱਝਾਂ ਆ ਰੱਖੀਆਂ ਹੋਈਆਂ ਸੀ ਓ ਸਵੇਰੇ ਐਡੀ ਦੂਰੋਂ ਫੇਰ ਤਿੰਨ ਵਜੇ ਚੱਲ ਕੇ ਵਾਪਸ ਆਏ ਇੱਥੇ ਦੇਖੋ। ਧਾਰਾਂ ਵਗੈਰਾ ਕੱਢ ਗੇ, ਡੰਗਰ ਵਗੈਰਾ ਨੂੰ ਕੱਖ ਪਾ ਕੇ ਫੇਰ ਉਹ ਵਾਪਸ ਗਏ। ਸ਼ਾਮ ਨੂੰ ਫੇਰ ਟਾਈਮ ਨਾਲ ਵਾਪਿਸ ਆਏ।
ਬਿਲਕੁਲ ਦੀਦੀ ਬਿਲਕੁਲ ਸਹੀ ਗੱਲ ਸੀ।
ਓਹੋ ਨਾ ਅੱਜ ਕੱਲ ਤੁਹਾਨੂੰ ਲਗਾ ਲਓ ਪੈਲੇਸ ਵੀ ਦੇਖੋ ਆਪਾਂ ਨੇੜੇ- ਤੇੜੇ ਨੀ ਕਰਦੇ ਅੱਜ ਕੱਲ ਦੂਰ ਦਰਾਡੇ ਪਹਿਲਾਂ ਏਕਾ ਸੀ ਵੀੇ ਆਪਾਂ ਨੇੜੇ- ਤੇੜੇ ਦੇ ਸ਼ਹਿਰਾਂ ਪਿੰਡਾਂ 'ਚ ਚਲੋ ਵਿਆਹ ਵਗੈਰਾ ਕਰ ਦਿੰਦੇ ਸੀ, ਅੱਜ ਕੱਲ ਤਾਂ ਕੋਈ ਕਿੰਨੇ ਹੀ ਦੂਰ ਜ਼ਿਲਿਆਂ ਤੱਕ ਵਿਆਹ ਹੋ ਰਹੇ ਨੇ। ਮੰਨ ਲਓ ਬੰਦਾ ਇੱਧਰ ਦਾ ਏਰੀਆ ਕਿਤੇ ਹੋਰ ਦਾ ਆਪਣਾ ਕੋਈ ਰੂਟ ਵੀ ਨੀ ਦਿੰ ਫੇਰ ਵੀ ਆਪਾਂ ਚਲੋ ਵਿਆਹ ਤਾਂ ਕਰਦੇ ਹੀ ਹਾਂ।
ਕਰਦੇ ਹਾਂ ਬਿਲਕੁਲ ਦੀਦੀ ਪਹੁੰਚਦੇ ਹਾਂ।
ਹਾਂਜੀ- ਹਾਂਜੀ ਡਰੈਸਾਂ ਦੀ ਗੱਲ ਆਪਾਂ ਨੇ ਕੀਤੀ ਉਹ ਵੀ ਹਰ ਫੰਕਸ਼ਨ ਚ ਹਰ ਇੱਕ ਲੇਡੀਜ਼ ਨੂੰ ਚਲੋ ਜੈਂਟਸ ਤਾਂ ਫੇਰ ਵੀ ਥੋੜਾ ਉਹ ਕਰ ਲੈਂਦੇ ਨੇ।
ਦੀਦੀ ਜੈਂਟਸ ਦੀ ਤਾਂ ਇੱਕੋ ਕਹਿ ਲੋ ਬਲੈਕ ਤੇ ਬਲਿਉ, ਕੋਫੀ ਇਹ ਤਿੰਨ- ਚਾਰ ਕਲਰ ਨੇਂ ਤੇ ਆਪਣੇ ਵਰਗੇ ਦੀਦੀ ਉਹ ਪਿੱਕ ਮਤਲਬ ਪਾ ਕੇ ਵੀ ਉਹ ਅਟੈਂਡ ਕਰ ਸਕਦੇ ਆ।
ਹਾਂਜੀ- ਹਾਂਜੀ ਜੈਂਨਸ ਤਾਂ ਦੇਖੋ ਆਪਾਂ ਖੁੱਦ ਵੇਖੋ। ਹਾਂਜੀ ਹੁਣੇ ਹੀ ਚੱਲਿਆ ਦੇਖੋ ਜਾਗੋ ਤੇ ਵੀ ਚਲੋ ਹਾਂਜੀ ਜੈਂਟਸ ਦਾ ਵੀ ਹੁਣ ਹੀ ਚੱਲਿਆ ਦੇਖੋ ਵੀ ਜਾਗੋ ਤੇ ਚਲੋ ਕੁੜਤਾ-ਪਜਾਮਾ ਪਾਂਦੇ ਨੇ ਅੱਜ- ਕੱਲ ਟਰੈਂਡਿੰਗ ਜੇ ਇਹ ਚੱਲ ਪਿਆ, ਪਰ ਨਹੀਂ ਤਾਂ ਇਹ ਵਿਚਾਰੇ ਕੀ ਕਰਦੇ ਨੇਂ ਹੀ ਇੱਕੋ ਕੱ ਕੱਪੜੇ ਦਿੰਦੇ ਨੇਂ ਜੋ ਇਹਨਾਂ ਨੇ ਬਰਾਤ ਵਾਲੇ ਦਿਨ ਪਾਣੇ ਹੁੰਦੇ ਸੀਗੇ।
ਓ ਦੀਦੀ ਜੈਂਟਸ ਪਰਸਨ ਨੂੰ ਇਹ ਵੀ ਆ ਜਿਵੇਂ ਆਪਣੀ ਲੇਡੀਜ਼ ਹੈ ਵੀ ਜੇ ਹੈਗਾ ਏ ਨਾਂ ਆਪਾਂ ਨੂੰ ਉਹ ਕਿ ਆਪਾਂ ਇਹ ਚੀਜ਼ ਇੱਕ ਸੂਟ ਪਾ ਲਿਆ ਵਾ ਦੁਬਾਰਾ ਇਹ ਫੰਕਸ਼ਨ ਚ ਆਪਾਂ ਨਹੀਂ ਪਾਉਣਾ ਕਿਉਂਕਿ ਇਹ ਦੇਖਿਆ ਗਿਆ ਵਾ, ਔਰ ਜੈਂਟਸ ਪਰਸਨ ਦੇਖਲੋ ਉਹਨਾਂ ਨੂੰ ਹੈ ਹੀ ਨਹੀਂ ਹੈ ਕਿ ਅਸੀਂ ਇਹ ਪਾਈਏ। ਨਾਂ ਜੀ ਨਾਂ ਉਹਨਾਂ ਨੇ ਜਿਹੜਾ ਹੈਗਾ ਕੋਈ ਚੱਕਰ ਨਹੀਂ ਜੀ ਇਹੀ ਕੋਟ- ਪੈਂਟ ਆਪਾਂ ਨੈਕਸਟ ਟਾਈਮ ਵੀ ਆਪਾਂ ਰਿਪੀਟ ਕਰ ਸਕਦੇ ਹਾਂ।
ਹਾਂਜੀ- ਹਾਂਜੀ ਐਂ ਹੀ ਹੁੰਦਾ ਦੇਖੋ ਹੁਣ ਸਾਡੇ ਘਰੇ ਵੀ ਦੇਖੋ ਜੈਂਟਸ ਨੇ ਹਨਾ ਆਪਾਂ ਦੇਖ ਖ ਰਹੀ ਆ ਮੇਰੇ ਡੈਡੀ ਨੂੰ ਲਗਾ ਲੋ ਹੁਣ, ਉਹਨਾਂ ਨੇ ਕਦ ਕੱਪੜੇ ਖਰੀ- ਦੇ ਬਸ ਵੀ ਅਸੀਂ ਲਿਆ ਕੇ ਦਿੰਦੇ ਹਾਂ ਵੀ ਕਿਸੇ ਦਾ ਵਿਆਹ ਹੋਵੇ ਧੱਕੇ ਨਾਲ ਇੱਕ ਪੈਂਟ ਸ਼ਰਟ ਵੀ ਚਲੋ ਹਨਾ। ਵੀ ਵੈਸੇ ਉਹ ਕਿਤੇ ਜਾਂਦੇ ਹੀ ਨਹੀਂ ਲਗਾ ਲਓ।
ਬਿਲਕੁਲ ਦੀਦੀ ਮੇਰੀ ਵੀ ਇੱਧਰ ਏਦਾਂ ਹੀ ਆ ਫਾਦਰ ਇਨ ਲਾ, ਹਾਂਜੀ ਬਿਲਕੁਲ ਦੀਦੀ। ਬਿਲਕੁਲ ਸਹੀ ਗੱਲ ਦੀਦੀ ਸੋਹਰਾ ਸਾਹਿਬ ਮੇਰੇ ਸੇਮ ਐਵੇਂ ਆ। ਹਾਂਜੀ, ਸਹੀ ਗੱਲ ਦੀਦੀ।
ਸੇਮ ਵੀ ਖੇਤੀ ਕਰਦੇ ਨੀ ਨਾ ਵੀ ਜਾਂਦੇ ਨੀ ਕਿਤੇ। ਤਾਂ ਅਸੀਂ ਲਿਆ ਦੇਖਦੇ ਵੀ ਚਲੋ ਵਿਆਹ ਆ ਗਿਆ ਕਿਸੇ ਦਾ ਜਾਂ ਘਰ ਦਾ ਵਿਆਹ ਹੋਵੇ ਆਪਣੇ। ਪਰ ਕੁੱਛ ਜੈਂਟਸ ਦੇਖਿਆ ਜਾਵੇ ਹੁੰਦੇ ਵੀ ਨਹੀਂ ਸ਼ੋ ਸੋ਼ਪਿਂਗ ਵਗੈਰਾ ਕਰਦੇ ਜਿਵੇਂ ਸ਼ਾਇਦ ਪੜੇ ਲਿਖੇ ਵੇਖੀਏ ਅਗਰ ਆਪਾਂ। ਵੀ ਉਹਨਾ ਦਾ ਤਾਂ ਚਲੋ ਫ਼ਰਕ ਹੁੰਦਾ ਹੀ ਹੈ ਨਾ ਵੀ ਆਪਣੇ ਆਪਣੇ ਵੀ ਹਾਂਜੀ ਹੁਣ ਜੀ ਅਗਰ ਦੇਖਿਆ ਜਾਵੇ ਕਈ ਵਿਆਹਾਂ ਚ ਦੇਖੋ ਮੈਂ ਪਿੱਕ ਪਾਂਦੇ ਨੇ ਲਗਾਲੋ ਲੇਡੀਜ਼ ਨਾਲ, ਹਾਂਜੀ। ਹਾਂਜੀ- ਹਾਂਜੀ, ਹੁਣ ਅੱਜ- ਕੱਲ੍ਹ ਵਿਆਹ ਚ ਦੇਖੋ ਆਪਾਂ ਤਾਂ ਜੁੱਤੀ ਵਗੈਰਾ ਵੀ ਲੈਣੀ ਆ, ਤਾਂ ਆਪਾਂ ਨੇ ਹਰ ਇੱਕ ਸੂਟ ਨਾਲ।
ਹਾਂ ਦੀਦੀ, ਬਿਲਕੁਲ ਜਾਗੋ ਤੇ ਪੰਜਾਬੀ ਚਾਹੀਦੀ ਹੈ, ਦੀਦੀ ਆਪਾਂ ਨੂੰ
ਹਾਂਜੀ, ਡੋਰੀ ਵਗੈਰਾ ਹੋ ਗਿਆ, ਹੁਣ ਦੇਖੋ ਕਿੰਨਾ ਚੱਲ ਪਿਆ ਸੀ, ਵਿਆਹ ਦੇ ਵਿੱਚ ਦੇਖੋ ਡੋਰੀਆਂ ਦਾ ਰਿਵਾਜ਼ ਕਿੰਨਾ ਚੱਲਿਆ ਸੀਗਾ। ਤੇ ਕਿੰਨੀ- ਕਿੰਨੀ ਮਹਿੰਗੀਆਂ ਡੋਰੀਆਂ ਦਿੱਤੀਆਂ ਸੀਗੀਆਂ ਦੇਖ ਲੋ। ਹਨਾ ਜਾਗੋ ਤੇ ਚਲੇ ਸੀਗੇ, ਇੱਕ ਘੱਗਰੇ ਨਾਲ ਲਗਾ ਲੋ ਫੁਲਕਾ ਟਾਈਪ
ਹਾਂਜੀ, ਫੁਲਕਾਰੀ ਬਿਲਕੁਲ ਦੀਦੀ।
ਬਸ ਇਹੀ ਆ ਕਿ ਜੋ ਚੱਲ ਜਾਂਦਾ ਹੁਣ ਪਹਿਲਾਂ ਕੌਣ ਮੈਦੀਆ ਵਗੈਰਾ ਦੇ ਫੰਕਸ਼ਨ ਕਰਦਾ ਸੀ, ਪਹਿਲੇ ਵਿਆਹਾਂ ਦੇ ਵਿੱਚ ਦੇਖੋ ਕੋਈ ਨੀ ਕਰਦਾ ਸੀਗਾ ਏਵੇ ਸਪੈਸ਼ਲ
ਨਾ ਜੀ ਨਾ, ਦੀਦੀ ਇੱਕ ਦਿਨ ਪਹਿਲਾਂ ਮਹਿੰਦੀ ਲੱਗਦੀ ਸੀ।
ਹਾਂਜੀ, ਹੁਣ ਹਰ ਇੱਕ ਸ਼ੂਟ ਤੇ ਲਗਾਲੋ ਕੈਮਰੇ ਵਾਲਾ ਵੀ ਹਫ ਤਾਂ ਪਹਿਲਾਂ ਕਰਨਾ ਪੈਂਦਾ।
ਔਹ ਵੀ ਪਹਿਲਾਂ ਬਿਲਕੁਲ ਦੀਦੀ ਬਿਲਕੁਲ ਹਾਂਜੀ।
ਦੀਦੀ ਕਿੰਨੇ ਤਰ੍ਹਾਂ ਦੇ ਫੰਕਸ਼ਨ ਅੱਜ -ਕੱਲ ਹੋ ਗਏ ਨਾ, ਹਰ ਘਰ ਨੂੰ ਸਜਾਣਾ ਹਲਦੀ ਲਈ ਅਲੱਗ ਦੇਖ ਲੋ ਸਜਣ ਦਾ ਬਣਿਆ ਹੁੰਦਾ, ਮੈਂਦੀ ਲਈ ਅਲੱਗ ਦੇਖੋ, ਹਾਂਜੀ। ਬੈਂਗਲ ਸਰਮਣੀ ਲਈ ਅਲੱਗ ਦੇਖੋ, ਨਾ ਹੁਣ ਜੇ ਆਪਾਂ ਘਰ ਵੀ ਦੇਖੀਏ ਕਿੰਨੇ ਤਰ੍ਹਾਂ ਦੀ ਸਜਾਵਟ ਆ ਗਈ ਅੱਜ ਕੱਲ੍ਹ।
ਹਾਂਜੀ, ਬਿਲਕੁਲ ਦੀਦੀ ਪਹਿਲਾਂ ਇਹ ਚੀਜ਼ ਨਹੀਂ ਸੀ, ਪਹਿਲਾਂ ਸਿੰ ਸਿੰਪਲ, ਸਿੰਪਲ ਬੰਦੇ ਸੀਗੇ ਦੀਦੀ ਸਿੰ ਸਿੰਪਲੀ ਵਿਆਹ ਸੀਗੇ, ਸਾਰਾ ਕੁਛ ਠੀਕ ਸੀਗਾ। ਬਟ ਅੱਜ ਕੱਲ੍ਹ ਉਹ ਤਰੀਕੇ ਨਾਲ ਆਪਾਂ ਚੱਲ ਹੀ ਨਹੀਂ ਸਕਦੇ ਦੀ। ਹਮ ਬਿਲਕੁਲ।
ਪਹਿਲਾਂ ਦੇਖੋ ਬਹੁਤ ਘੱਟ ਸੀਗੀ ਇਹੇ ਪਰ ਹੁਣ ਅੱਜ ਕੱਲ੍ਹ ਤਾਂ ਦੇਖੋ ਵੀ ਕਿੰਨੀ ਇਹ ਟਰੈਂਡਿੰਗ ਚ ਚੱਲੀ ਹੋਈ ਆ। ਬਸ ਅਗਰ ਦੇਖਿਆ ਜਾਵੇ ਕਿ ਅੱਜ ਅੱਜ ਦੇ ਵਿਆਹਾਂ ਦੇ ਵਿੱਚ ਜਿਆਦਾ ਖਰਚਾ ਹੁੰਦਾ, ਪਹਿਲਾਂ ਘੱਟ ਹੁੰਦਾ ਸੀਗਾ।
ਹਾਂਜੀ, ਇਹ ਤਾਂ ਹੈ ਦੀਦੀ ਇਹ ਤਾਂ ਮਨ ਗੱਲ ਸਹੀ ਤੁਹਾਡੀ ਹਾਂਜੀ ਹਾਂਜੀ। ਓਕੇ ਜੀ, ਕੋਈ ਨੀ ਧੰਨਵਾਦ ਜੀ ਤੁਹਾਡਾ ਵੀ ਜੀ।